ਹੈਲੋ ਹਾਂਜੀ ਲ
ਵਧੀਆ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਗਰਮੀ ਇਨੀ ਕਰਾਤੀ ਹੈ
ਕੀ ਕਰੀਏ ਹਾਲ ਮਾੜੇ ਇੰਨੇ ਗਰਮੀ ਦੇ ਨਾਲ
ਸਾਡੇ ਆਪ ਬੱਤੀ ਇੰਨੀ ਜਾ ਰਹੀ ਹੈ ਦੋ ਦੋ ਘੰਟੇ ਦਾ ਕੱਟ ਲੱਗਦਾ ਪਿਆ ਹੈ ਕੀ ਕਰੀਏ ਇਸਏ ਸੀ ਬਗੈਰ ਤੇ ਲੱਗਦਾ ਹੀ ਨਹੀਂੀ ਹੈ ਜ਼ਿੰਦਗੀ ਹੈ ਵੀ ਹੈ ਨੀ ਅਸੀਂ ਬੰਦ ਕਰਦੋ ਐਸ ਲਦਾ ਮਰ ਜਾਗੇ
ਬੰਦਾ ਇਹ ਸੋਚਦਾ ਵੀ ਕਿਤੇ ਦੌੜਦਾ ਹੀ ਹੈ
ਮੈਂ ਤੇ ਖੁਦ ਸੋਚਣੀ ਹਾਂ ਕਿ ਬਚਪਨ ਚ ਕਿਵੇਂ ਅਸੀਂ ਮਤਲਬ ਗਰਮੀ ਨਹੀਂ ਲੱਗਦੀ ਸੀ ਸਾਨੂੰ ਤਾਂ
ਤਾਂ ਸਾਡੇ ਕੋਲ ਤਾਂ ਨਾ ਉਸ ਟਾਈਮ ਇਨਵਰਟਰ ਸੀ
ਕੁਛ ਨਹੀਂ ਸੀ
ਈਵਨ ਕਿ ਅੱਜ ਕੱਲ੍ਹ ਤਾਂ ਘਰ ਘਰ 'ਚ ਤਾਂ ਲਾਈਟਾਂ ਲਾਈਟਾਂ ਲੱਗੀਆਂਦੀਆਂ ਤਾਰਾਂ ਆ ਜਾਂਦੀਆਂ ਇਨਵਰਟਰ
ਹਾਂ
ਜੋ ਪਹਿਲਾਂ ਲੋਕ
ਉਹ ਜਨਰੇਟਰ ਦੀ ਤਾਰ ਹੁੰਦੀ ਸੀ ਇੱਕ ਬਲਬ ਜਾਂ ਇੱਕ ਪੱਖੇ ਸੀ ਉਹ ਲੈਂਦੇ ਸੀ
ਸਾਡੇ ਤੇ ਤਾਂ ਪਹਿਲਾਂ ਉਹ ਵੀ ਨੀ ਸੀ
ਉਹ ਸਾਡੇ ਆਪ ਕੀ ੇ ਸੀ ਉਹ ਹੋ ਕੀ ਕਹਿੰਦੇ ਨੇ ਬੱਤੀ ਜਾਂਦੀ ਸੀ ਨਾ ਤੇ ਹਾਂਡਾ ਬਾਲਦੇ ਸੀ ਮੈਂਟਲ ਲਗਾ ਕੇ ਉਹ ਮੈਂਟਲ ਨੂੰ ਹੱਥ ਲੱਗ ਗਿਆ ਤੇ ਉਹ ਫੁਟ ਜਾਂਦਾ ਸੀ ਫਿਰ ਪੂਰਾ ਟੱਬਰ ਗਾਲੀਆਂ ਕੱਢਦਾ ਸੀ ਕਿੰਨੇ ਹੱਥ ਲਾਇਆ ਇਹਨੂੰ ਮੈਂਟਲ ਨੂੰ ਅ
ਬਦਲਾ ਅਸੀਂ ਕਰਦਾ ਸੀ ਜਿਵੇਂ ਬੰਦਿਆਂ ਨੇ ਰੋਟੀ ਖਾਣਾ ਨਾ ਅਤੇ ਅਗਲ ਨੂੰ ਗਰਮੀ ਲੱਗਦੀ ਸੀ ਤੇ ਕਦੀ ਮੈਂ ਪੱਖਾ ਚੱਲਣਾ ਤੇਰੀ ਮੰਮੀ ਨੇ ਚੱਲਣਾ
ਆਹੋ
ਐਵੇਂ ਐਵੇਂ ਤਾਂਸੀਂ ਆਪਣਾ ਬਚਪਨ ਵੀ ਤਾਂ ਆਆ
ਆਹੋ
ਫਿਰ ਥੋੜ੍ਹੇ ਵੱਡੇ ਹੋਏ ਅਤੇ ਫਿਰ ਜਨਰੇਟਰ ਦੀਆਂ ਤਾਰਾਂ ਆ ਗਈਆਂ ਇਹਧ ਪੱਖਾ ਤੇ ਇੱਕ ਲਾਈਟ ਚੱਲ ਜਾਵੇਗੀ ਉਹਦੇ ਜ ਬੜੇ ਖੁਸ਼ ਹੋ ਜਾਣਾ
ਆਹੋ ਉਹ ਤੇ ਹੈ
ਫਰ ਉਹ ਵੀ ਸਾਨੂੰ ਘੱਟ ਲੱਗਣ ਲੱਗ ਗਿਆ ਇੱਕ ਪੱਖਾ ਇੱਕ ਲਾਈਟ ਇਹਦੇ ਨਾਲ ਕੀ ਗੁਜ਼ਾਰਾ ਫ ਪੂਰੇ ਘਰ ' ਬੱਤੀ ਚਾਹੀਦੀ ਹੈ ਇੱਧਰ ਵੀ ਲਾਈਟ ਹੋਏ ਉੱਥੇ ਵੀ ਲਾਈਟ ਹੋਏ ਫਿਰ ਆਇਆ ਇਨਵਰਟਰ ਹਾਂ ਹਰ ਘਰ ਚ
ਪਹਿਲਾਂ ਇੱਕ ਕੂਲਰ ਹੁੰਦਾ ਸੀ ਤੇ ਪੂਰਾ ਟੱਬਰ ਸੌਦਾ ਸੀ
ਅੱਜ ਕੱਲ ਉਹ ਚੀਜ਼ ਨੀ ਰਹੀ
ਨਾ
ਅੱਜ ਕੱਲ ਵੀ ਹਰ ਬੰਦਾ ਚਾਹੀਦਾ ਚਾਹੁੰਦਾ ਵੀ ਬਈ ਅਲੱਗ ਕਮਰਾ ਹੋਏ ਹਰ ਕੋਈ ਅੱਜ ਕੱਲ੍ਹ ਪ੍ਰਾਈਵੇਸੀ ਤੇੇਲ ਚੰਦਾ
ਹੋਤੇ ਹੈ
ਪ ਟਾਈਮ ਹੋਰ ਸੀ ਅੱਜ ਕੱਲ ਦਾ ਟਾਈਮ ਅਲੱਗ
ਅੱਜ ਕੱਲ ਤੇ ਬਈਆ ਕੋਈ ਸੱਦੇਗਾ ਤੇ ਜਾਵਾਂਗੇ ਅਸੀਂ ਤਾਂ ਮਤਲਬ ਅ ਚਾਚੀ ਦੇ ਘਰ ਮੂੰਹ ਚੁੱਕ ਐਵੇਂ ਚਲੇ ਜਾਂਦੇ ਪੀ
ਤੇ ਹੁਣ ਵੀ ਆ ਸਕਦੇ ਹੋ ਤੇ
ਮਤਲਬ ਜਦ ਮਨ ਕਰਦਾ ਤਾਂ ਕੀ ਬਣਾਇਆ ਹੈ ਅਤੇ ਮਤਲਬ ਕੋਈ ਫੋਰਮੈਲਿਟੀ ਨਹੀਂ ਹੁੰਦੀ ਸੀ ਸਿੱਧਾ ਕਹਿ ਦਿੰਣਾ ਭੁੱਖ ਲੱਗੀ ਹੈ ਅਤੇ ਰਾਜਮਾਂ ਚੌਲ ਪਾ ਦਿਉ ਜੋ ਬਣਾਇਆ ਮਤਲਬ ਇਹ ਨੀ ਹੁੰਦਾ ਸੀ ਕਿ ਉਹਨੇ ਪੁੱਛਿਆ ਉਹ ਪੁੱਛੇਗਾ ਤੇ ਤਾਂ ਮੈਂ ਕਹਾਂਗਾ ਇਹ ਨੀ ਹੈ
ਕੋਲ ਹੋਣਗੇ ਨਾ ਕਾਰ ਕੋਲ ਹੋਣਗੇ
ਹੂੰ ਮੰਮੀ ਕਿਤੇ ਚਲੇ ਗਏ ਤੇ ਫੇਰ ਗੁਰੂ ਭੁੱਖ ਲੈਗੀ ਕੀ ਤਾਂ ਚੀ ਗਰਜ ਲਗਗੀ ਕੀ ਬਣਾਇਆ ਵੇ ਇਹ ਬਣਾਇਆ ਪਾ ਪਾਦੋ ਚਾਚ ਭੁੱਖ ਲੱਗੀ ਏ ਤੇ ਉਹਨਾਂ ਨੇ ਰੋਟੀ ਪਾ ਦੇਣੀ ਹਮ
ਆਂਟੀ ਘਰ
ਹਾਂ ਅੱਛਾ
ਅਤੇ ਉੱਥੇ ਸਾਰੀਆਂ ਬ ਸਭ ਤੋਂ ਛੁੱਟੀਆਂ ਹੁੰਦੀਆਂ ਸ ਸਾਨ ਗਰਮੀਆਂ ਦੀਆਂ ਤੇ ਸਾਰੇ ਸਾਡੇ ਉੱਪਰ ਨਾ ਘਰ ਦੇੱਪਰ ਉਹ ਨੀ ਹੁੰਦਾ ਜਾਲ ਪ ਆਉਂਦਾ ਵੱਡਾ ਸਾਡਾ ਜਲ
ਹਾਂ ਮੁੱਗ ਕਹਿੰਦੇ ਨੇ
ਲੇਸ਼ਨ ਜਾਲ ਪੈਦਾ ਸੀ ਲੰਬਾ ਸਾਰਾ ਚੋੜਾ ਤੇ ਅਸੀਂ ਉਹਦੇ ਜਾਲ ਦੇ ਉੱਪਰ ਬਿਸਤਰਾ ਕਰਕੇ ਸੋਣਾ
ਅੱਛਾ
ਜਨੀਆਂ ਮਤਲਬ ਆਈ ਜਾਂਦੀਆਂ ਸਾਨੂੰ ਮੰਮੀ ਦੀ ਹਸੇ ਭੈਣਾਂ ਬੱਚੇ ਅਤੇ ਉਹ ਉਹੀ ਟਾਈਮ ਅਲੱਗ ਸੀ
ਅੱਛਾ
ਗਰਮੀੀਆਂ ਤੇ ਕੋਈ ਕੋਈ ਗੱਲ ਨਹੀਂੀ ਬਾਹਰ ਇਸ ਤਰ੍ਹਾਂ ਕਰ ਲੈ ਹਵਾ ਆਉਂਦੀ ਸੀ
ਅੱਜ ਕੱਲ ਤੇ ਬੱਚਿਆਂ ਨੂੰ ਜਿਹਰਾ ਜਿੰਨਾ ਹੱਥ ਲਗਾ ਦ ਮੰਾਮਮੀ ਤੇ ਕੰਨ ਵਰ ਦਿਆਂਗੇ ਕਿ ਬਈਆ ਮਾਮੀ ਨੇ ਇਹ ਕਹਿ ਮਾਮੀਆਂ ਨੂੰ ਮਤਲਬ ਸਮਝ ਨੀ ਆਉਂਦਾ ਸੀ ਕੁੱਝ
ਹਮ ਇਕਟ ਨੀ ਹੋਏਗੀ ਮੰਾਮਮੀ ਮੰਮੀ ਨੂੰ ਬੋਲੋ ਹਾਂ ਥੋ੍ਹਾ ਮਤਲਬ
ਅੱਛਾ
ਹੁਣ ਮੇਰੀ ਆ ਛੋਟੀ ਰਟੀ ਆ ਗਈ ਕਹਿੰਦੀ ਨਾ ਹੀ ਨਾ ਹੀ ਕਰਨੀ ਮੈਂ
ਨ ਨਹੀਂ ਕਰਨੀ ਇਸ ਟਾਈਮ
ਹਾਂ
ਹੈੇਗੀ ਟਾਈਮ ਹੁੰਦਾ ਨਾ ਆਉਂਦਾ
ਹਮ
ਉਹ ਨਹੀਂ ਹੈਗਾ ਇਹਦੇ ਕੋਲ ਜੋ ਸਵੀਮਿੰਗ ਪੂਲ ਅੱਜ ਕੱਲ੍ਹ ਚਲਿਆ ਦਾ ਟਰੈਂਡ ਬੜਾ
ਬਾਲਟੀ ਚ ਵਿੱਚ ਵੜ ਦੋ ਬੱਚਿਆਂ ਨੂੰ ਟੱਬ ਚ ਪਾ ਦੋ
ਨਹੀਂ ਉਹ ਅੱਜ ਕੱਲ ਚਲਿਆ ਤਾਂ ਨਹੀਂੀ ਉਹ ਉਹਦੇ ਵਿੱਚ ਪਾਈਪ ਲਗਾ ਕੇ ਪਾਣੀ ਭਰ ਦਿੰਦੇ ਨੇ ਵੱਡੇ ਵੀ ਬਹਿ ਜਾਂਦੇ ਨੇ ਅੱਛਾ
ਫਿਰੋ ਕਪਲੇ ਨਹੀਂ ਇੱਥੇ ਹੀ ਪਿਆਦਾ ਨਾ ਨਾਨੀ ਦੇ ਘਰ ਹੀ ਪਿਆਦਾ ਉਹਨੂੰ ਹੁਣ ਫੇਿਰ ਉਹਨੂੰ ਫਿਰ ਟਮ ਲੱਗਦਾ ਨਾ ਵੱਡਾ ਸਾਰਾ ਉਹਨੂੰ ਪਹਿਲਾਂ ਭਰੋ
ਅੱਛਾ ਅੱਛਾ
ਦਸ ਬੰਦੇ ਚਲੇ ਜਾਣਾ ਅੰਦਰ
ਅੱਛਾ ਹਾਂ ਉਹ ਮੈਂ ਤੇ ਵੀਡੀਓ ਵਿੱਚ ਦੇਖੀਿਆ
ਹਾਂ ਹੁਣ ਇਹ ਤੇ ਕੱਲੀ ਹੈਗੀ ਹੁਣ ਕੱਲੀ ਵਾਸੇ ਮੈਂ ਪਹਿਲਾਂ ਇਨਾ ਕੁਛ ਕਰਾਂ
ਅੱਛਾ ਹਾਂ ਤੇ ਕੱਲੇ ਦਾ ਫੇਿਰ ਜੀ ਵੀ ਨੀ ਲੱਗ ਰਿਹਾ ਹੈਗਾ ਜਾਂ ਕੱਲੇ ਰ ਇਹਨਾ ਪਸੰਦ ਕਰਦੀ ਆ
ਇਹ ਸਾਰੇ ਕਮਰੇਦੇ ਨੇ ਜਿੱਦਾਂ ਮਰਜ਼ੀ ਆਏ ਜਾਏ ਸਾਰਾ ਸਮਾਨ ਇਹਦਾ ਸਾਰੇ ਕੱਲਾਰ ਨੇ
ਅੱਛਾ ਰਾਣੀ ਬੰਨੀ ਦੀ ਹੈ ਕਿ ਮਹਾਰਣੀ ਬਣ ਗਵੇ ਮਹਾਰਾਣੀ
ਬਣੀ ਹੋਈ ਹੈ
ਅੱਛਾ ਅੱਛਾ
ਚਲੋ
ਤੇ ਖਾ ਪੀ ਲੈਂਦੀ ਆ ਸਭ ਕੁਛ
ਹਾਂ ਖਾ ਲੈਂਦੀ ਆ ਬਸ ਥੋੜਾ ਧਿਆਨ ਰੱਖਣਾ ਪੈਂਦਾ
ਅੱਛਾ ਅੱਛਾ
ਅ ਇਹਦੀ ਪੇੜ ਪੂਜ ਦਾ ਸਮਾਨ ਵੀੱਖ ਈਆਂ ਬਾਹਰ
ਅੱਛਾ ਅਤੇ ਸਕੂਲ ਵੀ ਜਾਂਦੀ ਹੈ
ਹਾਂ ਜਾਂਦੀ ਹੈ
ਅੱਛਾ ਜੀ ਬੜੀ ਜਲਦੀ ਸਕੂਲੇ ਪਾ ਦਿੱਤਾ ਇਹਨੂੰ
ਇਹਨੂੰ ਕੀ ਹਿੰਦੀ ਦੀਆਂ ਪੰਜਾਬੀ ਦੀਆਂ ਸਭਦੀਆਂ ਨੇ
ਅੱਛਾ ਅੱਛਾ ਸਾਰਾ ਕੁਛ ਆਉਂਦਾ ਇਹਨੂੰ
ਹਾਂ ਸਭ ਬੰਦਾ ਹੈ
ਅੱਛ ਅਸੀਂ ਤੇ ਇੰਨੇ ਵੱਡੇ ਹੋ ਗਏ ਸੀ ਤਾਂ ਵੀ ਨੀ ਕੁਛ ਆਉਂਦਾ
ਹਮ ਟੀ ਵੀ ਤੇ ਲਗਾ ਦੋ ਸਭ ਕੁਛ ਸਾਨੂੰ ਬੱਚਿਆਂ ਨੂੰ ਆਦਦਾ
ਹਾਂ ਹੁਣ ਤਾਂ ਪੰਜਾਬੀ ਸਿੱਖਦੇ ਨੇ ਇੰਨੇ ਕੈਂਪ ਲੱਗਦੇ ਨੇ ਪੰਜਾਬੀ ਦੇ
ਹਾਂ ਇਹ ਇੱਕ ਮੋਟਾ ਹਾਥੀ ਸੁਣਦੀ ਰਹੇਗੀ ਬੜੇ ਸਾਰੇ ਸੁਣਦੀ ਹੈ ਪੰਜਾਬੀ ਦੇ ਕੀ ਹਿੰਦੀ ਦੇ ਕੀ
ਅੱਛਾ ਅੱਛਾ
ਨਾਨੀ ਕਰ ਆਗੀ ਏ ਮੋਜਾ ਲੈ ਰਹੀ ਹੈ ਗਰਮੀ ਦੀਆਂ
ਹਾਂ ਬੋਲ ਤੇ ਹੈ ਨਾਨੀ ਘਰ ਜਾਓ ਮੋਟੇ ਹੋ ਪਿਓ ਅਸੀਂ ਆਪ ਬੜੇ ਮਜ਼ੇ ਲੈਂਦੇ ਸੀ ਨਾਨੀ ਦੇ ਘਰ ਜਾ ਕੇ ਕੁਛਲ ਕੂਦ ਕਰਨੀ ਲੜਾਈ ਕਰਨੀ ਹਾਂ
ਮੈਂ ਤੇ ਬਣਾ ਰੀ ਹੋਵਾਂਗੀ ਆ ਕੇ ਹੱਥ ਜੋੜਦੀ ਹੈ ਪਲੀਜ਼ ਪਲੀਜ਼
ਅੱਛਾ ਜੀ
ਹਮ
ਇਹ ਤੇ ਅੱਛੀ ਆ ਮੱਦਦੇ
ਪਲੀਜ਼ ਪਲੀਜ਼ ਕੋਈ ਘਰ ਆਉਂਦਾ ਹੋਵੇ ਗੈਸਟ ਜੇ ਪੰਜਾਬੀ ਇਹ ਸਤਿ ਸ੍ਰੀ ਦੂਜਾ ਆਜੇ ਦੂਜਾ ਆਵੇ ਤੇ ਨਮਸਕਾਰ
ਅੱਛਾ ਜੀ ਨਮਸਕਾਰ ਵੀ ਕਰ ਦੀ ਏ
ਬਾਬਾ ਜੀ ਦੇ ਟੀ ਵੀ ਤੇ ਕੀਰਤਨ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨੀਆਰ ਸਤਿ ਸ੍ਰੀ ਅਕਾਲ ਟੀ ਵੀ ਤੇ ਕੁਛ ਆ ਰਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਆਏ ਨੇ ਗੁਰੂ ਗੋਬਿੰਦ ਸਿੰਘ ਜੀ ਆਏ ਨੇ
ਅੱਛਾ ਜੀ ਸੱਬ ਪਤਾ ਐ ਇਹਨੂੰ
ਹਾਂ ਪਤਾ
ਚਲੋ ਸਿਖਾਉਣਾ ਨੀ ਪਏ ਸਿੱਧੇ ਬੰਦੇ ਦਾ ਤੇ ਗੁਜ਼ਾਰਾ ਹੀ ਨਹੀਂ ਹੈਗਾ ਏ ਸਿੱਧੇ ਬੰਦਿਆਂ ਨੂੰ ਤੇ ਲੋਕੀ ਸਮਝਦੇ ਨੇ ਪਾਗਲ ਹੈ ਇਹਨੂੰ ਅਕਲ ਹੀ ਨਹੀਂ ਹੈਗੀ ਏ ਇਹਨੂੰ ਕੱਪੜੇ ਪਾਉਣ ਦੀ ਅਕਲ ਨੀ ਇਹਨੂੰ ਗੱਲ ਕਰਨ ਦੀ ਅਕਲ ਨੀ ਇਹ ਤੇ ਗੂੰਗਾ
ਬਈ ਜਿੰਨਾ ਬੰਦਾ ਸਿੱਧਾ ਵੇ ਨਾ ਉਹਨੂੰ ਅੱਜ ਕਲ ਉਹਨਾ ਹੀ ਦਬਾਇਆ ਜਾਂਦਾ ਹੈ
ਉਹ ਤੇ ਬਿਲਕੁਲ ਸਹੀ
ਤੇ ਜੇ ਬੰਦਾ ਤੇਜ਼ ਵੇ ਉਹਨੂੰ ਕੋਈ ਦਵਾ ਨਹੀਂ ਸਕਦਾ
ਹਾਂ ਹਾਂ ਉਹ ਤੇ ਹੈ ਤੇਜ ਵੇ ਤੇ ਵਿਿਆਨ ਗ ਗਿਆਤ ਤੇ ਬਹੁਤ ਤੇਜ਼ ਇਹ ਤੇ ਲਿਆਜ਼ ਨਹੀਂ ਕਰਦਾ ਕਿਸੇ ਦਾ ਉਹ ਜ ਬੰਦਾ ਚੁੱਪ ਰਿਹਾ ਤੇ ਉਹ ਮਾਰ ਹੀ ਖਾਂਦਾ ਰਿਹਾ ਫਿਰ ਸਭ ਤਰਫੋਂ
ਅੱਜ ਗੱਲ ਹੈ ਅੱਜ ਕੱਲ ਅੱਜ ਕੱਲ ਉਹ ਚੱਲ ਰਿਹਾ
ਹਮ ਪਰ ਬੱਚੇ ਨੂੰ ਨਾ ਆਲਰਾਊਂਡਰ ਬਣਾਉਣਾ ਚਾਹੀਦਾ ਸਭ ਕੁਛ ਆਉਣਾ ਚਾਹੀਦਾ ਡਾਂਸ ਵੀ ਆਉਣਾ ਚਾਹੀਦਾ ਮਿਊਜਿਕ ਵੀ ਆਉਣਾ ਚਾਹੀਦਾ ਪੜ੍ਹਾਈ ਵੀ ਆਉਣੀ ਚਾਹੀਦੀ ਹਿੰਦੀ ਵੀ ਪੰਜਾਬੀ ਵੀ ਮਤਲਬ ਬੱਚਾ ਮਤਲਬ ਚਾਰ ਬੰਦਿਆ ਚ ' ਖਲੋ ਸਕੇ ਉਹਦਾ ਆਪਣਾ ਇੱਕ ਹੋ ਸਟੈਂਡ ਹੈ
ਬੱਚੇ ਤੇਜ਼ ਹੋਣ ਹਰ ਚੀਜ਼ ਵਿੱਚ
ਹਾਂ ਦੱਬਣ ਫੁਦੂ ਨਾ ਹੋਉਣ
ਹਮ
ਅੱਜ ਕਲ ਪਹਿਲਾਂ ਹੁੰਦਾ ਸੀ ਕਾਲਾ ਗੋਰਾਾਂ ਚਿੱਟਾ ਅਜ ਕਲ ਇਹ ਵੈਲਿਊ ਨਹੀਂ ਰੱਖਦਾ ਤਾਂ
ਅੱਜ ਕੱਲ ਮੈਂ ਬੱਚਾ ਕਿੰਨਾ ਪੜ੍ਹਿਆ ਉਹਦੇ ਮੈਨਰਸ ਕਿ ਕਿੰਨੇ ਨੇ ਜੇ ਬੰਦਾ ਬੱਚਾ ਅ ਕਰ ਅੱਜ ਕੱਲ ਪਹਿਲਾਂ ਹੁੰਦਾ ਸੀ ਕਿ ਬੱਚਾ ਗੋਰਾ ਹੈ ਤੇ ਇਹ ਵਧੀਆ ਹੋਏਗਾ
ਹਾਂ ਘੁਮੰਡ ਹੋਏ ਭਾਵੇਂ ਬੋਲਣ ਦਾ ਅਕਲ ਨਾ ਹੋਏ
ਅੱਜ ਕੱਲ੍ਹ ਜ ਅਤੇ ਬੋਲਿਆ ਪਤਾ ਲੱਗਦਾ ਵੀ ਇਹ ਬੰਦਾ ਕਿੱਦਾਂ ਦਾ
ਆਹੋ ਉਹ ਤੇ ਹੈ ਬੱਚਿਆਂ ਦੇ ਬੋਲਣ ਦਾ ਤਰੀਕਾ ਉਹਦਾ ਖਾਣ ਦਾ ਤਰੀਕਾ ਉਹਹਦੀ ਐਕਟੀਵਿਟੀਜ਼ ਦੱਸਦੀਆਂ ਨੇ ਕਿ ਉਹ ਮਤਲਬ ਕਿਹੋ ਜਿਹਾ
ਹਮ ਹਰ ਚੀਜ਼ ਮੈਂਨੇ ਰੱਖਦੀ ਆ
ਹਰ ਚੀਜ਼ ਮਾਇਨੇ ਰੱਖਦੀ ਹੈ ਬੱਚੇ ਬੱਸੇ ਤੇ
ਹਮ
ਪਹਿਲਾਂ ਲੋਕ ਕੱਢਦੇ ਵੀ ਨਹੀਂ ਸੀ ਬੱਚਿਆਂ ਨੂੰ ਇੰਨਾ ਕਾਰੋਬਾਰ ਸੀਖਾਣ ਵਾਸਤੇ ਹੁਣ ਮਾਂ ਪਿਓ ਵੀ ਚਾਹੁੰਦੇ ਨੇ ਕਿ ਸਾਡੇ ਬੱਚਾ ਜੈ ਵੀ ਸੀ ਕਿ ਸਾਡਾ ਬੱਚਾ ਉਹ ਵੀ ਸਿੱਖੇ। ਸਭ ਕੁਛ ਕਰੇ ਸਾਡਾ ਬੱਚਾ, ਕਿਸੇ ਤੋਂ ਪਿੱਛੇ ਨਾ ਰਹੇ। ਪਹਿਲਾਂ ਪਤਾ ਈ ਨੀ ਹੁੰਦਾ ਸੀ ਮਾਂ ਪਿਓ ਨੂੰ -ਬੱਚੇ ਕਰ ਕੀ ਰੇਟ ਨੇ।
ਆਹੋ ਅੱਜ ਕੱਲ੍ਹ ਤਾਂ ਵੀ ਹਰ ਚੀਜ਼ ਪਤਾ ਸਭ ਨੂੰ, ਪੇਰੈਂਟਸ ਨੂੰ। ਬੱਚਾ ਕੀ ਕਰ ਰਿਆ ਕੀ ਨਹੀਂ ਕਰ ਰਿਆ।
ਪੇਲਾਂ ਜੁਆਇੰਟ ਫੈਮਲੀਆਂ ਹੁੰਦੀਆਂ ਸੀ। ਤੇ ਮੰਮੀਆਂ ਰਸੋਈਆਂ ਚ ਹੀ ਲੱਗੀਆਂ ਰਹਿ ਜਾਂਦੀਆਂ। ਸੀ ਉਹਨਾਂ ਨੂੰ ਫੁਰਸਤ ਹੀ ਨਹੀਂ ਹੁੰਦੀ ਤੀ ਕਿ ਅਸੀਂ ਬੱਚਿਆਂ ਨੂੰ- ਪੁਥ ਲੀਏ ਉਹ ਕਰਦੇ ਕੀ ਪਏ ਨੇ।
ਹੂੰ
ਉਹ ਤੇ ਵੱਡੇ ਪਰਿਵਾਰਾਂ 'ਚ ਰੋਟੀ- ਰੋਟੀਆਂ ਵੀ ਓਨੀਆ ਹੀ ਹੁੰਦੀਆਂ ਜੇ। ਹੁਣ ਧਿਆਨ ਰੱਖਦੀਆਂ ਮਾਵਾਂ ਵੀ ਕਿ ਬਈ ਅਸੀਂ- ਜੋ ਗਲਤੀ ਕੀਤੀ। ਸਾਡੇ ਬੱਚੇ ਨਾ ਕਰਨ।
ਹਾਂ
ਅਸੀਂ ਘੱਟ ਪੜ੍ਹੇ ਹਾਂ। ਸਾਡੇ ਬੱਚੇ ਜ਼ਿਆਦਾ ਪੜ੍ਹਨ। ਸਾਡੇ ਬੱਚੇ-
ਚਲੋ ਤੁਹਾਨੂੰ ਤਾਡੇ ਨਾਲ ਗੱਲ ਕਰਕੇ ਬਹੁਤ ਜ਼ਿਆਦਾ ਨੌਲੇਜ- ਮਿਲੀ ਹਰ ਚੀਜ਼ ਦੀ ਨਾ।
ਸਹੀ ਵੇ ਬੱਚਿਆਂ ਨੂੰ ਸਿਖਾ ਰਹੇ ਹੋ ਤੇ। ਬਹੁਤ ਵਧੀਆ ਗੱਲ ਐ। ਹਾਂ ਸੀਖਾਣਾ ਵੀ ਚਾਹੀਦਾ।
ਹਾਂਜੀ ਹਾਂਜੀ
ਕੱਲੇ ਬੱਚਾ ਆ ਜਾਏ ਕਿਤੇ ਚਲਾ ਜਾਏ। ਇਨਾ ਐਕਟਿਵ ਤੇ ਹੋਏ। ਕਿ ਅਸੀਂ ਸਾਡਾ ਬੱਚਾ ਕਿਤੇ ਜਾ - ਤੇ ਐ। ਕੱਲਾ ਏ ਕਨਫੀਡੈਂਸ ਹੈ ਉਹਦੇ ਵਿੱਚ। ਕਿ ਆਪਣਾ ਕੱਲਾ ਜਾ ਸਕਦਾ। ਹਾਂ
ਚਲੋ ਜੀ ਫਿਰ। ਹਾਂਜੀ- ਹਾਂਜੀ ਵਧੀਆ।
ਚਲੋ ਫਿਰ ਅੱਛਾ ਲੱਗਿਆ ਤੁਆਡੇ ਨਾਲ ਗੱਲ ਕਰਕੇ। ਬਹੁ ਵਧੀਆ ਲੱਗਿਆ। ਹਾਂ ਚਲੋ ਜੀ-ਸਸ਼ੀ ਕਾਲ ਜੀ